ਹੈਲੋ
ਸ਼ਾਸ਼ਰੀ ਕਾਲ ਜੀ।
ਤੇ ਹੋਰ ਠੀਕ ਓ।
ਹਾਂਜੀ ਵਧੀਆ ਤੁਸੀਂ ਕਿਵੇਂ ਓ?
ਵਧੀਆ, ਹੋਰ ਕੀ ਕਰ ਰਹੇ ਤੁਸੀਂ।
ਬਸ।
ਅੱਛਾ।
ਰੋ ਚਾਵਲ ਵਗੈਰਾ ਖਾਧੇ ਸੀ ਹੁਣੇ, ਕੜੀ ਨਾਲ ਹੂੰ।
ਅੱਛਾ ਕੜੀ ਬਣਾਈ ਏ ਅੱਜ।
ਹਾਂਜੀ ਦੁਪਹਿਰੇ ਬਣਾਈ ਸੀ, ਫਿਰ ਅਹ ਭੁੱਖ ਲੱਗ ਗਈ ਥੋੜ੍ਹੀ, ਫਿਰ ਉਹ ਖਾਈ।
ਅਛ ਅੱਛਾ। ਹੋਰ ਹੁਣ ਤਾਂ ਛੁੱਟੀਆਂ ਪੈ ਗਈਆਂ ਨਾ ਬੱਚਿਆਂ ਨੂੰ।
ਹਾਂਜੀ, ਹੁਣ ਛੁੱਟੀਆਂ ਪੈ ਗਈਆਂ, ਗਰਮੀ ਵੀ ਬਹੁਤ ਹੋ ਗਈ ਹੈ ਨਾ।
ਹੁਣ ਇਸ ਟਾਈਮ ਬਦਲ ਵੀ ਥੋੜਾ ਜਿਹਾ ਬਣਿਆ। ਹੋਇਆ ਲੇਕਿਨ ਮੈਂ ਹੁਣ ਗੁਰਦੁਆਰੇ ਤੇ ਇੰਨੀ ਗਰਮੀ ਲੱਗ ਰਹੀ ਸੀਗੀ। ਬੜੀ ਗਰਮੀ ਹੋਈ ਦੀ ਏ। ਹੋਰ ਹੋਰ ਬੱਚਿਆਂ ਨੂੰ ਛੁੱਟੀਆਂ ਪੈ ਗਈਆਂ ਨਾ। ਹੋਰ ਬਸ ਕਲਾਸਿਸ ਵਗੈਰਾ, ਕਿਸੇ ਦੇ ਇੰਜੋਯ ਕਰਵਾ ਦੋ ਬੱਚਿਆਂ ਨੂੰ। ਹੋਰ ਕੋਈ ਮਤਲਬ ਸਵੀਮਿੰਗ ਵਗੈਰਾ, ਜਾਂ ਹੋਰ ਏਦਾਂ ਬਸ ਅ ਅਸੀਂ ਵੀ ਸੋਚ ਰਹੇ ਸੀ, ਹਾਂ। ਅਸੀਂ ਵੀ ਸੋਚਦੇ ਸੀ, ਚੱਲ ਬੱਚੇ ਘਰ ਵਿਹਲੇ ਨੇ, ਪਰ ਸਵੀਮਿੰਗ ਕਲਾਸ ਵਿੱਚ ਵਗੈਰਾ ਮਤਲਬ ਪਾ ਦੇ ਜਾਂ ਮਤਲਬ ਇਹ ਗੁਰਦੁਆਰੇ ਪੰਜਾਬੀ ਸਿਖਾਉਂਦੇ ਨੇ। ਮਤਲਬ ਪੰਜਾਬੀ ਹਾਂ। ਗੁਰਦੁਆਰੇ ਵੀ ਕਲਾਸਿਸ ਲੱਗਦੇ ਪੰਜਾਬੀ ਕਲਾਸ, ਤੇ ਉਹਦੇ ਚ ਪਾ ਦਿੰਦੇ ਆ ਬੱਚਿਆਂ ਨੂੰ, ਤੇ ਹੁਣ ਘੁੰਮਣ ਜਾਣ ਦੇ ਤਾਂ ਕੋਈ ਉਹ ਨੀ ਹੈ ਇੰਨੀ ਗਰਮੀ ਚ ਕਿੱਥੇ ਜਾ ਕਿੱਥੇ ਜਾਵੇ ਬੰਦਾ ਘੁੰਮਣ
ਹਾਂਜੀ, ਗਰਮੀ ਚ ਤੇ ਘਰ ਵੀ ਬੈਠਣਾ ਚਾਹੀਦਾ ਵੈਸੇ, ਗਰਮੀ ਹਜੇ ਤੇ ਹੋਏਗੀ ਜ਼ਿਆਦਾ ਹਜੇ, ਤਾਂ ਬਸ ਜੂਨ ਜੁਲਾਈ ਵੀ
ਹਾਂ, ਹੋਰ ਤੁਸੀਂ ਜਾਣਾ ਕਿਧਰੇ ਘੁੰਮਣ।
ਨਹੀਂ, ਹਜੇ ਤਾਂ ਨਹੀਂ।
ਅੱਛਾ, ਤਾਂ ਇਹ ਹਾਂ ਬੱਸ। ਬੱਸ ਉਹੀ ਹੈ ਨਾ, ਮਤਲਬ ਛੁੱਟੀਆਂ ਤੇ ਪੈਂਦੀਆਂ ਨੇ ਘੁੰਮਣ ਘੁਮਾਉਣ ਵਾਸਤੇ, ਲੇਕਿਨ ਗਰਮੀ ਇੰਨੀ ਹੁੰਦੀ ਏ ਤੇ ਬਾਹਰ ਨਿਕਲਣ ਤਾਂ ਦਿਲ ਨੀ
ਦਿਲ ਨੀ ਕਰਦਾ।
ਹਾਂ ਤੇ ਗਰਮੀ ਬੜਾ ਜ਼ਿਆਦਾ ਹੈ
ਹੋਰ ਬਸ ਮੈਂ ਵੀ ਜਾਣਦੀ ਹਾਂ ਨਾ ਉੱਧਰ ਕੰਮ ਤੇ ਪੂਰਾ ਦਿਨ ਤੇ ਉੱਧਰ ਹੀ ਹੋਣਾ ਹੁੰਦਾ ਬਸ ਇੱਕ ਛੁੱਟੀ ਛੁੱਟੀ ਮਿਲਦੀ ਹੈ ਤੇ ਉਹ ਵੀ ਫਿਰ ਗਰਮੀ ਗਰਮੀ ਕੀ ਦਰੀ
ਹਾਂ ਬਸ ਉਹ ਵੀ ਫੇਰ ਏਦਾਂ ਹੀ ਹੈ ਵੀ ਚੱਲ ਹੁਣ ਇੱਕ ਛੁੱਟੀ ਮਿਲੀ ਹੈ ਤੇ ਥੋੜਾ ਜਿਹਾ ਘਰ ਆਪਣਾ ਆਰਾਮ ਕਰੇ ਹਮ ਹਮ ਤਾਂ ਇਹ ਗਰਮੀ ਇਨੀ ਗਰਮੀ ਜਿਆਦਾ ਪੈ ਰਹੀ ਹੈ ਨਾ ਹੁਣ ਗੁਰਪੁਰਬ ਗੁਰਪੁਰਬ ਨੇੜੇ ਆਏ ਜੇਗਾ ਤੇ ਗਰਮੀ ਜ਼ਿਆਦਾ ਵਧੇਗੀ ਹਾਂ ਤੇ ਹੋਰ ਔਰ ਇੱਧਰ ਸਾਡੇ ਹੁਣ ਤੱਕ
ਹਾਂਜੀ ਹੈਲੋ ਹੈਲੋ ਵਾਜ ਨਹੀਂ ਆ ਰਹੀ ਹੈਲੋ ਹੈਲੋ
ਹੈਲੋ
ਹੈਲੋ ਹਾਂਜੀ ਅਵਾਜ਼ ਹੀ ਨਹੀਂ ਅਵਾਜ਼ ਹੀ ਨਹੀਂ ਆ ਰਹੀ ਸੀ
ਹਾਂਛਾ ਚੱਲ ਕੋਈ ਉਹ ਬਸ ਹੋਗ ਗਿਆ ਨਾਲ ਵੈਸੇ ਥੋੜਾ ਪ੍ਰੋਗਰਾਮ ਵਗੈਰਾ ਹੋਰ ਮੈਂ ਕਿਹਾ ਸੀ ਗੁਰਦੁਆਰੇ ਵਗੈਰਾ ਜਾਂਦੇ ਹੋ
ਹਾਂਜੀ ਛੁੱਟੀ ਸੀ ਨਾ ਹੁਣੇ ਟਿਊਸਡੇ ਨੂੰ ਫਿਰ ਮੈਂ ਉਦੋਂ ਗਈ ਸੀ ਦੁਪਹਿ ਜਦੋਂ ਦੁਪਹਿਰੇ ਹੁੰਦਾ ਨਾ ਟਿਊਸਡੇ ਨੂੰ ਮੰਗਲਵਾਰ ਦੇ ਮੰਗਲਵਾਰ ਹੁੰਦਾ ਪਾਠ ਫਿਰ ਉਦੋਂ
ਤੇ ਮਤਲਬ ਜਿਵੇਂ ਡੇਲੀ ਆਪਣੇ ਇੱਧਰ ਤੇ ਡੇਲੀ ਹੁੰਦਾ ਨਾ ਚਾਲੀ ਦਿਨ
ਹਾਂਜੀ ਉਹ ਸ਼ਹੀਦੀ ਗੁਰਪ੍ਰਬ ਸੀ ਦੱਸ ਰਹੇ ਹੋ
ਹਾਂਜੀ ਹਾਂਜੀ
ਹਾਂਜੀ ਉਹ ਹਾਂਜੀ ਉਹ ਹੁਣ ਦੋ ਤੋਂ ਸ਼ੁਰੂ ਹੋਏਗਾ ਦੋ ਤਰੀਕ ਤੋਂ ਦੋ ਜੂਨ ਤੋਂ
ਅੱਛਾ ਤੇ ਫਿਰ ਥੋੜੇ ਦਿਨ ਹੀ ਥੋੜੇ ਦਿਨ ਹੀ ਕਰਨਗੇ
ਹਾਂਜੀ ਇੱਧਰ ਥੋੜੇ ਦਿਨ ਹੀ ਕਰਦੇ ਹੈ ਹਾਂਜੀ ਫਿਰ ਅਠਾਰਾਂ ਨੂੰ ਗੁਰਪ੍ਰਬ ਆ ਜਾਏਗਾ ਤੇ ਦੋ ਦੋ ਨੂੰ ਸ਼ੁਰੂ ਕਰਨਗੇ ਤੇ ਅਠਾਰਾਂ ਨੂੰ ਗੁਰਪ੍ਰਬਾ ਫਿਰ ਹੁੰਦਾ ਨਾ ਕਿ ਆਪਣੇ ਗੁਰਦੁਆਰੇ ਦਾ ਵੀ ਕੀ ਪਤਾ ਉਹ ਅਲੱਗ ਕਿਸੇ ਦਿਨ ਮਨਾ ਤੇ ਐਵੇਂ ਜਿਹੜਾ ਹੁੰਦਾ ਅਠਾਰਾਂ ਨੂੰ ਤੇ ਸਾਰੇ ਸਾਰੀ ਮਤਲਬ ਜੋ ਸੰਗਤ ਹੁੰਦੀ ਹੈ ਏਦਾਂ ਦੀ ਸਰਦਾਰ ਵਗੈਰਾ ਸਾਰੇ ਉਹ ਫਿਰ ਗੁਰਦਆਾਰੇ ਮਨਾਣਦੇ ਨੇ ਹਾਂਜੀ ਉਸ ਵੈਸੇ ਜਿੱਧਰ ਮਨਾਉ ਨੇ ਇੱਧਰ ਅਠਾਰਾਂ ਨੂੰ ਹੀ ਮਨਾਣਗੇ ਲੇਕਿਨ ਜਿਹੜਾ ਸਾਡਾ ਹੈ ਨਾ ਜਿੱਧਰ ਅਸੀਂ ਜਾਂਦੇ ਹਾਂ ਇਸਤਰੀ ਸਤਸੰਗ ਹੁੰਦਾ ਨਾ ਉਹ ਫਿਰ ਆਪਣਾ ਅਲੱਗ
ਅਲੱਗ ਬਣਾਂਦੇ ਆ ਅੱਛਾ
ਕੋਈ ਇੱਕ ਦਿਨ ਵੇਖ ਕੇ ਜਾਂ ਸੰਡੇ ਵਗੈਰਾ ਨੂੰ
ਅੱਛਾ ਤਾਂ ਹੀ ਤਾਂ ਮੈਂ ਕਿਹਾ ਹੋਰ ਦੇਖੋ ਸਾਡੇ ਗੁਰੂਆਂ ਨੇ ਕਿੰਨੀ ਕੁਰਬਾਨੀ ਦਿੱਤੀ ਮਤਲਬ ਉਹ ਇੰਨੀ ਗਰਮੀ ਵਿੱਚ ਤੇ ਸਾਡੇ ਕੋਲ ਅਸੀਂ ਹਜੇ ਥੋੜੀ ਦੇਰ ਵ ਗੁਰਦੁਆਰੇ ਵੀ ਜਾ ਸਕਦੇ ਘੰਟਾ ਦੋ ਘੰਟੇ ਵਾਸਤੇ ਵੀ ਅਸੀਂ ਬਾਹਰ ਨੀ ਨਿਕਲ ਸਕਦੇ ਬਈ ਉਹਨਾਂ ਕਰਕੇ ਅਸੀਂ ਬਾਹਰ ਚੱਲੇ ਜਾਈਏ ਬਸ ਮੇਰਾ ਵੀ ਪਹਿਲੇ ਤੇ ਪਹਿਲੇ ਮੈਂ ਬੜਾ ਜਾਂਦੀ ਸੀ ਗੁਰਦੁਆਰੇ ਮੈਂ ਦੁਪਹਿਰਰਾ ਵੇਲੇ ਜਾਂਦੀ ਸੀ ਬਸ ਹੁਣ ਥੋੜਾ ਸਰੀਰ ਸਾਥ ਨਹੀ ਦਿੰਦਾ ਤੇ ਹੁਣ ਫੇਰ ਸ਼ਾਮ ਵੇਲੇ ਜਾਈਦਾ ਸਵੇਰੇ ਦੁਪਹਿਰੇ ਨੀ ਜਾਈਦਾ
ਹਾਂਜੀ ਦੁਪਹਿਰੇ ਅਸੀਂ ਵੀ ਪਿਛਲੇ ਸਾਲ ਮੈਂ ਮੰਮੀ ਡੈਡੀ ਮੰਮੀ ਨਾਲ ਜਾਂਦੀ ਸੀ ਡੈਡੀ ਤੇ ਜਾਂਦੇ ਨੀ ਸੀ ਮੰਮੀ ਨਾਲ ਜਾਂਦੀ ਸੀ ਉਹ ਗੁਰਦੁਆਰੇ ਵਾਲੇ ਵੀ ਬੋਲਦੇ ਸੀ ਬਰਫ਼ ਲੈ ਕੇ ਆਉਣਾ ਫੇਰ ਅਸੀ ਬਰਫ਼ ਲੈ ਕੇ ਛੱਬੀਲ ਬਣਾਣੀ ਹੁੰਦੀ ਸੀ ਨਾ ਤੇ ਫਿਰ ਉਹਨਾਂ ਨੂੰ ਹਮ ਫਿਰ ਉਹ ਬੋਲਦੇ ਸੀ ਕਿ ਆਪਣੇ ਆਪਣੇ ਘਰੋਂ ਸਾਰੀ ਬੀਬੀਆਂ ਬਰਫ਼ ਲੈ ਕੇ ਆਇਆ ਕਰੋ ਫਿਰ ਅਸੀਂ ਬਰਫ਼ ਲੈ ਕੇ ਜਾਂਦੇ ਸੀ ਇਸ ਸਾਲ ਤੇ ਮੈਂ ਜਾ ਨੀ ਪਾਵਾਂਗੀ ਤਿੰਨ ਜਾਂ ਚਾਰ ਵਾਰੀ ਜਾ ਪਾਵਾਂਗੀ ਕਿਉਂਕਿ ਜਦੋਂ ਜਦੋਂ ਮੈਨੂੰ ਛੁੱਟੀ ਆਏਗੀ ਟਿਊਜ਼ਡੇ ਟਿਊਜ਼ਡੇ ਟਿਊਜ਼ਡੇ
ਫੇਿਰ ਉਹ ਵੀ ਕੰਮ ਵੀ ਤਾਂ ਹੁਣ ਜਰੂਰੀ ਹੈ ਨਾ ਹਮ ਬਸ ਉਹੀਏ ਸਾਡੇ ਵੀ ਬੱਚਿਆਂ ਨੇ ਹੁਣ ਕਹਿ ਰਹੇ ਸੀ ਬੱਚਿਆਂ ਨਿਆਣਾ ਮਤਲਬ ਤੇ ਗਰਮੀਆਂ ਚ ਤੇ ਸਾਡੀ ਇੱਕ ਕੁੜੀ ਨੇ ਤਾਂ ਜਵਾਬ ਦਿੱਤਾ। ਤਾ ਕਹਿੰਦੀ ਮਾਸੀ ਮੈਂ
ਅੱਛਾ ਹੈਲੋ ਹੈਲੋ ਹਾਂ ਸੁ ਨ ਨਾ ਰ ਹੈਲੋ ਹੈਲੋ ਹ